ਸਸਰੀ ਅਕਾਲ ਜੀ, ਹੋਰ ਸੁਣਾਓ, ਠੀਕ ਓ?
ਵਧੀਆ, ਤੁਹੀ ਦੱਸੋ?
ਬਸ ਠੀਕ, ਹੋਰ ਸੁਣਾਓ, ਕੁਛ ਵੀ ਨੀ ਬਸ ਵੇਲੇ ਬੈਠੇ ਦੇ ਸੀ। ਹਾਂ ਬਸ ਮੈਂ ਕਿਹਾ ਚੱਲ ਫੋਨ ਕਰ ਲਾਂ।
ਚਲੋ ਠੀਕ ਐ।
ਹਾਂ, ਹੋਰ ਸੁਣਾਓ?
ਬਸ ਵਧੀਆ, ਅੱਜ -ਕੱਲ ਬ ਚੇ ਗੁੱਡੀਆਂ ਉਡਾਣ ਤੇ ਲੱਗੇ ਹੋਏ ਆ, ਰੱਖੜੀ ਆਂਦੀ ਪਈ ਨਾ।
ਹਾਂ ਬਸ ਇੱਧਰ ਵੀ ਸ਼ੋਰ - ਸ਼ਰਾਬਾ ਬੜਾ ਪਿਆ ਵਾ ਗੁੱਡੀਆਂ ਦਾ, ਓਧਰੋਂ ਪੇ ਪਰ ਨੇ ਬੱਚਿਆਂ ਦੇ, ਓ ਉਪਰੋਂ ਇਹਨਾਂ ਨੇ ਬਸ ਗੁੱਡੀਆਂ ਦਾ ਸ਼ੋਰ ਪਾਇਆ ਦਾ, ਦੋ- ਤਿੰਨ
ਨਹੀ ਪੇ ਪਰ ਨੀ ਜ਼ਰੂਰੀ ਓਨਾਂ ਲਈ, ਗੁੱਡੀਆਂ ਜ਼ਰੂਰੀ
ਉ ਹਾਂ ਗੁੱਡੀਆਂ ਜ਼ਰੂਰੀ, ਉਪਰੋਂ ਰੰਗ ਕਾਲੇ ਕਰ ਲੈਂਦੇ ਨੇ।
ਹਾਂਜੀ।
ਧੁੱਪ ਵੀ ਇੰਨੀ ਪੈਂਦੀ ਉੱਪਰ, ਡਰ ਵੀ ਲੱਗਦਾ ਬੱਚਿਆਂ ਨੂੰ ਵੇਖ- ਵੇਖ ਕੇ।
ਤੁਹਾਨੂੰ ਕੀ ਲੱਗਦਾ ਇਜ, ਏਨੀ ਗਰਮੀ ਚ ਉਡਾਉਣੀ ਚਾਹੀਦੀ, ਨਹੀਂ ਉਡਾਉਣੀ ਚਾਹੀਦੀ?
ਬਿਲਕੁਲ ਨੀ, ਮੇਰਾ ਆਪਣਾ ਮਨ ਇੰਨਾ ਘਬਰਾਂਦਾ ਤੇ ਮੈਂ ਅਸੀਂ ਤੇ ਆਪ ਬੱਚਿਆਂ ਨੂੰ ਸਗੋਂ ਬੜਾ ਈ ਮਨੇ ਕਰਨੇ ਆ।
ਬਾਕੀ ਜਗ੍ਹਾ ਮੈਂ ਵੇਨਾ ਉੱਥੇ ਸਰਦੀਆਂ ਚ ਉੱਡਦੀ ਏ, ਇੱਥੇ ਪਤਾ ਨੀ ਕਿਉਂ ਉਲਟਾ ਹਿਸਾਬ ਏ ਗਰਮੀਆਂ 'ਚ' ਪਤੰਗਾ ਉਡਾਂਦੇ ਆ।
ਹਾਂ ਉਲਟਾ ਈ ਰਿਵਾਜ ਏ ਕੁਛ, ਪਤਾ ਨਹੀਂ, ਬਸ ਏ ਇੱਕ ਰੱਖੜੀ ਉਪਰ ਹੁੰਦੀ ਹੈ ਤੇ ਇੱਕ ਜਨਮਸ਼ਟਮੀ ਦੋ, ਫ੍ਰਰੀ ਹੁੰਦੇ ਨੇ ਛੁੱਟੀ ਛੁੱਟੀ ਹੁੰਦੀ ਏ, ਲੱਗੇ ਰਹਿੰਦੇ ਨੇ।
ਹੂੰ, ਪਰ ਨ ਬਣਾਇਆ ਉਹਨੂੰ ਵੇਖਣਾ ਵੀ ਚਾਹੀਦਾ ਨਾ ਕਿੰਨਾ ਗਰਮੀ ਮੌਸਮ ਧੁੱਪ ਕਿੱਡੀ ਹੁੰਦੀ ਉਸ ਦਿਨ।
ਹਾ।
ਨਾਲੇ ਕੁਛ ਡੋਰਾਂ ਦੂਸਰੀ ਯੂਜ ਕਰਦੇ ਚਾਈਨੀਜ਼
ਚਾਈਨੀਜ਼ ਉਹ ਵੀ ਬਹੁਤ ਖ਼ਤਰਨਾਕ ਡੋਰ ਆ ਜਾਣ ਲੇਵਾ ਹਾਂ। ਕਾਫ਼ੀ ਜਦੋਂ ਵੀ ਤਿਉਹਾਰ ਆਉਂਦਾ ਨਾ ਉਦੋਂ ਹੀ ਕੁਛ ਨਾ ਕੁਛ ਸੁਣਨਾ ਪੈਂਦਾ ਕਿਸੇ ਦੀ ਗਰਦਨ ਨੂੰ ਕਟੋ ਗਈ ਏ ਕਿਸੇ ਦੇ ਹੱਥ ਕੱਟ ਕੱਟੇ ਗਏ ਆ। ਕਿਸੇ ਨੂੰ ਕੁੱਛ ਹੋ ਗਿਆ ਬਸ ਇਸ ਤਰ੍ਹਾਂ ਹੀ ਡਰ ਹੀ ਲੱਗਾ ਰਹਿੰਦਾ। ਹੋਰ।
ਵੈਸੇ ਤੇ ਹੁਣ ਪੁਲਿਸ ਨੇ ਛਾਪੇ ਵਗੈਰਾ ਮਾਰਨੇ ਵੀ ਸ਼ੁਰੂ ਕਰਤੇ ਹੋਏ ਲੋਕਾਂ ਦੇ ਘਰ ਫੜਨੇ ਡੋਰਾ ਵਗੈਰਾ ਲੇਕਿ ਲੋਕੀ ਤਾਂ ਵੀ ਨੀ ਸੁਧਰਦੇ ਉਹਨਾ ਨੇ ਤਾਂ ਵੀ ਕਰ ਉਹ ਕਿ ਉਹ ਕੱਢ ਕੇ ਉੜਾ ਹੀ ਲੈਂਣਦੇ ਨੇ
ਹੂੰ ਹੂੰ ਹਰ ਵਾਰ ਹੁੰਦਾ ਹਰ ਵਾਰ ਓ ਕੇਸ ਏ ਪਿਛਲੀ ਵਾਰ ਵੀ ਇੱਕ ਵਿਚਾਰਾ ਜਾ ਰਿਹਾ ਸੀ ਜਿੰਨੀ ਸਪੀਡ ਚ ਜਾ ਰਿਹਾ ਸੀ ਉਨੀ ਤੇਜ ਉਹਨੂੰ ਕੱਟ ਵੱਜਿਆ ਉਹਦੀ ਗਰਦਨ ਹੀ ਇਸ ਤਰ੍ਹਾਂ ਚਰੋਈਏ ਜਿਸ ਤਰ੍ਹਾਂ ਕਿਸੇ ਨੇ ਮਤਲਬ ਕਿ ਤਲਵਾਰ ਨਾਲ ਕੱਟ ਕੇ ਅਲੱਗ ਹੀ ਕਰ ਦਿੱਤੀ ਹੈ। ਪੂਰੇ ਬਾਜ਼ਾਰ ਦੇ ਵਿੱਚ ਖੂਨ ਹੀ ਖੂਨ ਖੂਨ ਹੀ ਖੂਨ ਹੋ ਗਿਆ ਸੀ। ਉਹ ਸੀਨ ਹਜੇ ਤੱਕ ਨਹੀਂ ਭੁੱਲਦਾ।
ਤੁਹਾਡੇ ਸਾਹਮਣੇ ਦੀ ਗੱਲ ਏ
ਹਾਂ ਸਾਡੇ ਪੁਲ ਦੇ ਉੱਪਰ ਹੀ ਤੇ ਹੋਇਆ ਸੀ ਅਸੀਂ ਪੁਲ ਵੀ ਇਸ ਤਰ੍ਹਾਂ ਭਰ ਗਿਆ ਏ ਜਿਸ ਤਰ੍ਹਾਂ ਕਿਤੇ ਹੋਲੀ ਵਾਲੇ ਰੰਗ ਸੁੱਟੇ ਹੁੰਦੇ ਆ ਐਡਾ ਬਲੱਡ ਸੀ।
ਅੱਛਾ।
ਹੂੰ ਤਾਂ ਹੀ ਤਾਂ ਡਰ ਲੱਗਦਾ।
ਉਹੀ ਨਾ ਉਹਨੇ ਕਦੀ ਸੋਚਿਆ ਨੀ ਹੋਏਗਾ ਇੰਜ ਹੋਏਗਾ ਤੇ
ਹਾਂ ਸਾਡੇ ਵੀ ਰਿਸ਼ਤੇਦਾਰ ਤਾਂ ਹੀ ਜਾ ਆਦੇ ਸੀ ਇਸ ਤਰ੍ਹਾਂ ਹੀ ਗੁੱਡੀਆਂ ਹੀ ਵਧਾਉਂਦੇ ਪਏ ਸੀ ਤੇ ਉਹ ਉਹਨੇ ਜਾਣਾ ਵੀ ਜਰੂਰੀ ਸੀ ਤੇ ਮੋਟਰਸਾਈਕਲ ਚਲਾਉਂਦਾ ਪਿਆ ਸੀ। ਤੇ ਗੁੱਡੀ ਦੀ ਡੋਰ ਪਤਾ ਨੀ ਉਹਨੂੰ ਸਮਝ ਲੱਗਿਆ ਹੀ ਨਹੀਂ ਪਤਾ ਹੀ ਨਹੀਂ ਲੱਗਿਆ। ਜਿਸ ਜਿੰਨੀ ਤੇਜ਼ ਉਹ ਚਲਾਇਦਾ ਸੀ ਨੀ ਉਨੇ ਉਨੀ ਤੇਜ਼ ਅਗਲੀਆਂ ਉਹਦੀਆਂ ਤਿੰਨ ਉਂਗਲਾਂ ਇਸ ਤਰ੍ਹਾਂ ਕਟੋਈਆਂ ਨੇ। ਜਿਸ ਤਰ੍ਹਾਂ ਕਿ ਚਾਕੂ ਨਾਲ ਕੱਟ ਕੇ ਅਲੱਗ ਕਰ ਦਿੱਤੀਆਂ।
ਡੋਰੀ ਈ ਬੜੀ ਪਤਾ ਨੀ ਕਿਸ ਮਟੀ ਉਹਦੀ ਮਟੀਰੀਅਲ ਦੇ ਬੰਨੇ ਜਿੰਨਾ ਮੱਛੀਆਂ ਫੜਦੇ ਤੁਹਾਨੂੰ ਪਤਾ
ਹਾਂ।
ਓਦੀ ਉਹਦੀ ਡੋਰ ਬਣਦੀ ਉੱਤੇ ਕੱਚ ਲਾਇਆ ਹੁੰਦਾ ਤੇ ਤੁਸੀਂ ਆਪੇ ਹਿਸਾਬ ਲਓ ਕਿੱਡੀ ਗੰਦੀ ਉਹ
ਆ ਤੋ ਬਸ ਦੇਖਲੋ ਦੁਨੀਆਂ ਨੂੰ ਕਿਸੇ ਪਾਸੇ ਜੀਣ ਨੀ ਦਿੰਦੇ ਪਏ ਨਾ ਉਸ ਉਸ ਤਰਾਂ ਤੇ ਨਾ ਉਸ ਤਰ੍ਹਾਂ ਮਾਰਨਾ ਹੀ ਮਾਰਨਾ ਜੋ ਮਰਜ਼
ਹੂੰ ਹੁਣ ਆਉਂਦੇ ਤੇ ਬੱਚੇ ਹੀ ਹੈ ਸਾਰੇ ਵੱਡੇ ਆਪੇ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹਨਾਂ ਲੋਕਾਂ ਦੀ ਜਾਨਾਂ ਜਾਂਦੀਆਂ ਕਿ ਨਾ ਉਡਾਣ ਇਨਾ
ਉਹੀ ਨਾ ਇਹ ਤਿਉਹਾਰ ਥੋੜਾ ਰਹੇ ਨੇ ਮਾਤਮ ਹੋ ਗਿਆ ਦਾ ਕਿਸਮ ਦਾ ਜਿਹਨਾਂ ਦੇ ਘਰੇ ਹਾਦਸੇ ਹੋ ਜਾਂਦੇ ਨੇ ਉਹ ਦੁਬਾਰਾ ਫੇਰ ਕਰਨਗੇ ਇਹ ਕੰਮ ਕੋਈ ਵੀ ਨੀ
ਉਹੀ ਤੇ ਹਰ ਤਿਉਹਾਰ ਤੇ ਮਤਲਬ ਕੋਈ ਇੰਜ ਨਾ ਹੁੰਦਾ ਦੀਵਾਲੀ ਤੇ ਬੰਬਾ ਤੋਂ ਖ਼ਤਰਾ ਹੁੰਦਾ, ਹੋਲੀ ਤੇ ਉਝ ਲੋਕੀ ਕੀ ਸ਼ਰਾਰਤ ਕਰਕੇ ਆਪਸ ਚ ਲੜ ਪੈਂਦੇ ਨੇ
ਹੂੰ
ਤੇ ਇੱਕ ਜਿਹੜਾ ਹੈ ਬੱਚਿਆਂ ਚ ਉਠਦੇ ਵੀ ਹੁਣ ਇਹ ਚੀਜ਼ਾਂ ਆ ਗਈ।
ਬਸ ਇਹੀਓ ਖ਼ਤਰਾ ਸਮਝਦੇ ਵੀ ਨੀ ਨਾ ਬੱਚੇ ਕਈ ਤੇ ਐਸੇ ਬੱਚੇ ਜਿੱਦੀ ਹੁੰਦੇ ਨੇ ਘਰ ਲੜਾਈ ਪਾ ਕੇ ਉਹਨਾਂ ਨੇ ਲਿਆਣੀਆਂ ਨੇ ਵਧਾਣ ਵਾਸ ਤੇ ਡੋਰ ਵੀ ਤੇ ਗੁੱਡੀਆਂ ਵੀ ਭਈ ਅਸੀਂ ਕਰਨਾ ਹੀ ਕਰਨਾ ਮੁੜਦੇ ਹੀ ਨਈ। ਭਾਵੇਂ ਕੱਟ ਲੱਗ ਜਾਣ ਭਾਵੇਂ ਜੋ ਮਰਜ਼ੀ ਹੋਏ ਉਹਨਾਂ ਨੂੰ ਕਰਨਾ ਹੀ ਕਰਨਾ ਜਾਣਾ ਹੀ ਏ ਕੋਠੇ ਕਈ ਵਾਰ ਸਾਡੇ ਮਹੱਲੇ ਸ਼ੋਰ ਇਨਾ ਪੈਂਦਾ ਬੱਚਿਆਂ ਦਾ। ਇੱਕ ਦੂਸਰੇ ਦੇ ਕੋਠਿਆਂ ਤੇ ਛਾਲਾਂ ਮਾਰ ਕੇ ਆ ਜਾਂਣਗੇ ਡਿੱਗਣੋ ਫਰਕ ਨੀਂ ਕਰਦੇ।
ਹਾਂਜੀ।
ਹੋਰ
ਬਸ ਅਸੀਂ ਤਾਂ ਆਪਣੇ ਬੱਚਿਆਂ ਨੂੰ ਮਤਲਬ ਮੋੜ ਕੇ ਰੱਖਿਆ ਅਹੀ ਨੀ ਦਿੰਦੇ ਉਹਨਾਂ ਨੂੰ ਐਹੋ ਜੀ ਡੋਰਾਂ
ਹੂੰ।
ਨਾਲੇ ਹੁਣ ਅਸੀਂ ਨਾਲੇ ਦੇ ਪੇਪਰ ਹੈਗੇ ਨੇ ਉਹੀ ਦਿਨਾਂ ਚ ਅਸੀਂ ਗੁੱਡੀਆਂ ਵੀ ਨੀਂ ਲਿਆ ਕੇ ਦੇਣੀਆ।
ਆਹ ਮੁੱਢ ਦੇ ਤਾਂ ਵੀ ਨੀ।
ਉਹ ਕੋਠੇ ਤੇ ਆਦੀਂ ਆਦੀਂ ਗੁੱਡੀਆ ਉੱਥੋਂ ਡੋਰਾਂ ਕੱਠੇ ਕਰ ਕਰਕੇ ਆਪਣੀ ਵੱਖਰੀ ਬਨਾ ਲੈਂਦੇ ਨੇ।
ਲੁੱਟਣ ਦਾ ਜਿਆਦਾ ਹੁੰਦਾ ਇਹਨਾਂ ਨੂੰ
ਹਾਂਜੀ ਇਹਨਾ ਉਹਨਾਂ ਨੂੰ ਡਾਂਨ ਚ ਨੀ ਮਜ਼ਾ ਜਿਨਾ ਲੁ ਲੁੱਟਣ ਚ ਆਦਾ, ਉਹ ਲੁੱਟਣ ਲੁੱਟਣ ਤੇ ਫੇਰ ਇੱਕ ਦੂਜੇ ਨੂੰ ਵੇਖਦੇ ਵੀ ਨੀ ਕਿੱਥੇ ਕਿਹਨੂੰ ਧੱਕਾ ਮਾਰਦੇ ਪਏ।
ਬਸ ਆ ਅਗਲੇ ਨੂੰ ਲੱਗ ਜੇ ਲੁੱਟਣ ਵੇਲੇ ਇਹ ਹੁੰਦਾ ਜਿਹੜੀ ਆਪਣੀ ਇਨਾਂ ਨੇ ਗੁੱਡੀ ਚੜਾਈ ਦੀ ਹੁੰਦੀ ਨਾ ਉਹਦਾ ਵੀ ਇਨਾਂ ਨੂੰ ਉਸ ਟੈਮ ਦਾ ਫਿਕਰ ਨੀ ਹੁੰਦਾ ਉਹ ਦ ਸਰੇ ਨੂੰ ਫੜਾਨਗੇ ਫੜ ਮੈ ਆਇਆ ਗ
ਹੂੰ, ਨਾਲੇ ਛੱਤਾਂ ਟੱਪਦੇ ਆ ਪਤਾ ਨੀ ਕਿੱਡੀ ਕਿੱਡੀ ਕਿਤੋਂ ਕੁਛ ਡਿੱਗਣ ਦਾ ਖ਼ਤਰਾ ਹੁੰਦਾ।
ਆ ਤੇ ਡਿੱਗਦੇ ਆ ਨਾ ਡਿੱਗ ਵੀ ਜਾਂਦੇ ਨੇ ਕਈ ਕਈ ਆਂ ਜਿਹਨੂੰ ਸੱਟ ਵੱਜਣੀ ਵੱਜ ਜਾਂਦੀ ਆ।
ਹਾਂਜੀ
ਪਰੇਸ਼ਾਨੀ ਤੇ ਫੇਰ ਮਾਂ ਪਿਓ ਵਾਸਤੇ‌ ਐ
ਹਾਂਜੀ
ਹੋਰ ਇਸ ਤੋਂ ਖਰਾ ਬੰਦਾ ਪੜ੍ਹ ਲੈ ਥੋੜਾ ਕੰਮ ਆਂਣਾ ਜਿਹੜਾ ਅੱਗੋਂ ਉਹ ਨੀ ਪੜ੍ਹਨਾ।
ਉਹ ਨੀ ਇਨਾਂ ਨੇ ਕਰਨਾ ਇੱਕ ਦੂਜੇ ਨਾਲ ਰੇਸਾਂ ਲਾ ਕੇ ਜੇ ਗੁੱਡੀ ਕਿਸੇ ਨੇ ਫੜੀ ਲੀ ਤੇ ਫੇਰ ਲੜਾਈ ਏ ਫਾੜ ਦੇਣੀ ਐ ਉਹ ਲੜਦੇ ਪਤਾ ਨੀ ਕਿਉਂ ਐ?
ਇੱਕ ਹੱਥ ਆ ਗਈ ਤੇ ਠੀਕ ਜੇ ਦੋ ਹੱਥ ਆਈ ਤੇ ਉਹ ਤੇ ਫੱਟਣੀ
ਹੂੰ ਕੋਈ ਕਹੇਗਾ ਮੈਂ ਡੋਰ ਪਹਿਲੇ ਵੇਖੀ ਕੋਈ ਕਹੇਗਾ ਮੈਂ ਗੁੱਡੀ ਪਹਿਲੇ ਵੇਖੀ ਫੇਰ ਲੜਾਈ ਕਰਨੀ ਏ।
ਹੁਣ ਗੁੱਡੀ ਜ਼ਰੂਰੀ ਏ ਕਿ ਡੋਰ ਜਰੂਰੀ‌ ਐ ਉਸ ਚੱਕਰਾਂ ਦੇ ਵਿੱਚ ਫੇਰ ਗੁੱਡੀ ਵੀ ਗਈ ਡੋਰ ਵੀ ਗਈ।
ਫਿਰ ਜਿਦੇ ਹੱਥ ਗੁੱਡੀ ਨੀ ਲੱਗਦੀ ਉਹ ਡੋਰ ਲਪੇਟ ਦਾ ਰਹਿੰਦਾ।
ਹਾਂ, ਪਾਈ ਵਾਲੀ ਪਾਈ ਦੀ ਹੁੰਦੀ‌ ਐ।
ਹਾਂਜੀ
ਹੋਰ ਕੋਈ ਤਿਉਹਾਰ ਤੇ ਰਿਹਾ ਹੀ ਨੀ ਹੁਣ ਵਧੀਆ ਸਾਰੇ ਐਝ ਹੀ ਹੋ ਗਏ ਨੇ।
ਬਸ ਏਸ ਤਰਾਂ ਏ ਪੈਲੇ ਤੇ, ਹਾਂ ਹੋਲੀ ਵਿਚ ਵੀ ਏ ਕੁੱਛ ਹੁੰਦਾ ਐ, ਲੜਾਈ ਝਗੜੇ ਪੀਤੀ ਹੁੰਦੀ ਏ ਸਭ ਨੇ ਭੰਗਾਂ ਵੀ ਪੀਤੀ ਦੀਆਂ ਨਸ਼ ਕੀਤੇ ਦਾ ਬਸ, ਏਨਾ ਹੋ ਜਾਂਦਾ ਕੀ ਲੜਾਈ ਤੇ ਜਾਂਦੇ ਨੇ ਲੋਕ। ਹੁਨ ਜੇ ਗੁੱਡੀਆਂ ਏ ਤੇ ਏਦੇ ਵੀਚ ਵੀ ਡਰ ਏ ਗੱਟੂ ਦਾ ਓਦਾ ਵੀ ਕੱਟ ਕਟਾਈ ਆਲਾ ਕੰਮ ਏ ਹੋਰ?
ਤੁਈਂ ਸੁਣਾਓ ਤਾਨੂੰ ਕੈੜਾ ਵਦੀਆ ਲੱਗਦਾ ਤੇਓਰ?
ਮੇਨੂੰ ਤੇ ਤੇਆਰ ਆ ਜਾ ਕੇ ਏਕ ਲੱਗਦਾ ਐ ਲੋਹੜੀ ਦਾ, ਆਰਾਮਦਾਇਕ, ਤੇ ਦੀਵਾਲੀ ਵਾਲਾ ਵੀ ਆਰਾਮਦਾਇਕ ਈ ਏ ਲੇਕਿਨ ਏ ਜੇੜੇ, ਪਟਾਕੇਆਂ ਦਾ ਹੋ ਜਾਂਦਾ ਨਾ
ਨਾਲੇ ਪਲੇਊਸ਼ਨ ਕਿਨਾ ਹੁੰਦਾ ਓਨਾ ਸਾ ਲੈਣ ਚ ਔਖ ਹੋ ਜਾਂਦੀ ਐ, ਏ ਦਮ ਸਾਮਨੇ ਐਂਜ ਲੱਗਦਾ ਧੁੰਦ ਪੈ ਗਈ ਜਿਵੇਂ ਜੋ ਕੱਠੇ ਜਾਦਾ ਚੱਲਦੇ ਆ।
ਹਾਂ ਓ ਓਸ ਟਾਈਮ, ਓਸ ਟਾਈਮ ਦੇ ਤੇ ਧੂੰਆਂ ਉਠਾ ਦਿੰਦੇ ਨੇ ਤੇ ਬਾ ਚ ਦੂਸਰੇ ਦਿਨ ਫੇਰ ਗਲੇ ਫੜੇ ਜਾਂਦੇ ਸਭ ਤੇ ਗਲੇ ਖ਼ਰਾਬ, ਬੁਖਾਰ, ਜ਼ੁਕਾਮ ਬਸ ਓ ਏਨਾਂ, ਪਟਾਕੇਆਂ ਦਾ ਜੇੜਾ ਧੂੰਆਂ ਓ ਏ ਖਰਾਬ
ਲੋਕੀ ਜੇੜੇ ਖ਼ਰਾਬ ਪਟਾਕੇ ਵੇਚ ਦਿੰਦੇ ਤੇ ਏਕ ਵਾਰ ਸਾਡੇ ਏਥੇ ਕਿਸੇ ਨੇ ਕੋਈ ਐਂਜ ਈ ਹਵਾ ਚੱਲਣ ਆਲਾ ਪਟਾਕਾ ਚਲਾਏਆ ਓ ਚੱਲਾਂ ਨੀ ਓਨੇ ਓਤੇ ਜਾ ਕੇ ਵੇਖੇਆ ਓ ਸਿੱਧਾ ਓਦੀ ਅੱਖ ਚ ਫੱਟੇਆ।
ਹਾਂ, ਤਾਂ ਓ ਵੀ
ਓ ਨਾਲ ਈ ਓਨਾਂ ਨੂੰ ਫੇਰ ਲੁਧਿਆਣੇ ਲੈ ਕੇ ਜਾਣਾ ਪੇਆ ਹੋਸਪੀਟਲ। ਨਵੀ ਅੱਖ ਪਈ ਓਨਾਂ ਨੂੰ।
ਆਹੋ, ਦਸ ਰੁਪਏ ਦਾ ਪਟਾਕਾ ਤੇ ਏਨੇ ਪੈਹੇ ਲੱਗ ਗੇ ਉਤੇ।
ਹੂੰ।
ਬਸ ਏਈ ਓ ਹੁੰਦਾ ਖਤਰਾ ਦੀਵਾਲੀ ਦਾ ਉਸਤਰਾ ਤਾਂ ਕੈਂਦੇ ਆ ਦੀਵਾਲੀ ਤੇਓਆਰ ਮਨਾਓ ਲੇਕਿਨ ਏ ਚੀਜ਼ਾਂ ਨਾ ਚਲਾਓ ਤੇ ਕੋਈ ਗੱਲ ਨੀ ਬੇਫਜੂਲੀ
ਹੂੰ।
ਹੋਰ ਤੁਆਨੂੰ ਕੇੜੇ ਅੱਛੇ ਲੱਗਦੇ?
ਬਸ ਹਾਂਜੀ ਹੁਨ ਤੇ ਗੁਰਪਰਬ ਵੀ ਵਦੀਆ ਗੁਰ ਦੁਆਰੇ ਜਾਓ ਉਥੇ ਸੇਵਾ ਕਰੋ।
ਹਾਂ।
ਸੁਨੋ ਉਥੇ ਕਥਾ ਦੋ ਹਾਂਜੀ, ਨਾਲੇ ਪੰੰਡਾਲ ਲੱਗੇ ਹੁੰਦੇ ਆ ਕਿਤੇ ਓ ਤੇ ਬੰਦੇਆਂ ਦਾ ਦਿਲ ਲੱਗ ਜਾਂਦਾ।
ਹਾਂ। ਹੋਰ ਕੀ,
ਸਵੇਰੇ ਗੁਰਦੁਆਰੇ ਜਾਓ ਬੰਦਾ, ਸ਼ਾਮੀ ਆਏ ਰਾਮ ਨਾ।
ਹੋਰ ਕੀਏ ਆਪਣੀ ਸੇਵਾ ਵੀ ਹੋ ਜਾਂਦੀ ਏ ਤੇ ਮਨ ਵੀ ਲੱਗਾ ਰੈਦਾ ਐ।
ਹਾਂਜੀ।
ਹਾਂ, ਐਈਓ ਤੇਆਰ ਅੱਛੇ ਹੁੰਦੇ ਨੇ ਬਾਕੀ ਤੇ ਇਸ ਤਰਾਂ ਈ ਏ ਮੇਨੂੰ ਤਾ ਆਪ ਨੀ ਕੋਈ ਅੱਛੇ ਲੱਗਦੇ।
ਹਾਂਜੀ।
ਹੋਰ?
ਬਹੁਤ ਵਦੀਆ ਸਬ।
ਹੋਰ ਘੱਲੀ ਆ ਡਮੀਸ਼ਨ ਲਈ ਕੋਈ ਅੱਗੇ?
ਨਈ ਓ ਤੇ ਤਾ ਕੁਛ ਨੀ ਪਤਾ ਮਤਲਬ ਫੌਮ ਭਰਿਆ। ਉਤੇ ਸਾਰਾ ਡਿਪੈਂਡ ਏ ਜਦੋਂ ਉਧਰ ਸੀਟ ਨਿਕਲੇਗੀ ਪਤਾ ਨੀ ਹੁਣ ਬਾਰ ਨਿਕ ਐਲ ਡੀ ਐਸ ਤੇ ਨਿਕਲਦੀ ਏ ਓ ਕੁਛ ਨੀ ਪਤਾ
ਹਾ ਓ ਤੇ ਹੈ।
ਨਾਲੇ ਏਸ ਵਾਰ ਲੇਟ ਬੜ੍ਹੇ ਹੁੰਦੇ ਵੇ ਆ।
ਕਿ ਐਡਮਿਸ਼ਨ
ਹਾਂਜੀ ਫੋਰਮ ਵਗੈਰਾ ਨਾ ਲੇਟ ਨਿਕਲਦੇ ਪਏ ਆ ਬਾਕੀ ਸਾਲਾਂ ਦਾ ਵੇਖਿਆ ਜਾਏ।
ਪੈਲੇ ਏ ਕੁਛ ਨੀ ਸੀ ਹੁੰਦਾ।
ਹੂੰ ਪੈਲੇ ਏ ਆਂਦਾ ਹੀ ਰਿਜਲਟ ਆਇਆ ਤੇ ਚਲੋ ਨਾਲ ਈ ਲੇਕਿਨ ਹੁਣ ਰਿਜਲਟ ਇਦੇ ਨਈ ਨਾ ਮਿਲਦਾ ਉਨੂੰ ਐਡਮਿਸ਼ਨ ਲੈਣ ਲਈ ਵੀ ਵੱਖਰੇ ਪੇਪਰ ਦੇਣੇ ਪੈਂਦੇ ਆ।
ਹੋਰ ਕੀ ਏ ਉਹੀ ਹੁੰਦਾ। ਇਸ ਤਰ੍ਹਾਂ ਹੁਣ ਵੇਟ ਈ ਬੜੀ ਕਰਨੀ ਪੈਂਦੀ ਕਈਆਂ ਦੇ ਤੇ ਸਾਲ-ਸਾਲ ਵੇਟ ਕਰਨਾ ਪੈਂਦਾ ਕਈਆਂ ਨੂੰ ਤੇ
ਹੂੰ
ਏ ਬੜਾ ਮੁਸ਼ਕਿਲ ਹੋ ਗਿਆ ਦਾ ਸਾਲ ਵੇਸਟ ਜਾਂਦਾ ਇਸ ਰ੍ਹਾਂ ਫਿਰ ਐਡਮਿਸ਼ਨਾਂ ਵੀ ਅੱਗੋਂ ਕਿੰਨੀਆਂ ਫੋਰਮੈਲਟੀਆਂ ਪੂਰੀਆਂ ਕਰਨੀਆਂ ਪੈਂਦੀਆਂ।
ਓ ਵੀ ਤੁਆਨੂੰ ਕੁਛ ਨੀ ਪਤਾ ਕਿ ਰਿਜੈਕਟ ਹੋ ਜੇ।
ਹਾਂ ਮੁਸ਼ਕਿਲ ਈ ਏ ਇਸ ਤੋਂ ਖਰਾ ਬੰਦਾ ਪ੍ਰਾਈਵੇਟ ਈ ਕਰ ਲਏ ਘਰ ਬੈ ਕੇ
ਹਾਂਜੀ
ਓ ਠੀਕ ਰੈਂਦਾ।
ਚਲੋ ਠੀਕ ਐ ਸਤਿ ਸ਼੍ਰੀ ਅਕਾਲ।
ਓਕੇ ਸਸਰੀਕਾਲ ਜੀ।